ਹੈਲੋ।
ਹੈਲੋ।
ਸਸ ਸ਼੍ਰੀ ਕਾਲ ਦੀਦੀ।
ਸਸ ਸ੍ਰੀ ਕਾਲ ਜੀ। ਹੋਰ ਸੁਨਾਓ ਠੀਕ-ਠਾਕ?
ਵਧੀਆ ਜੀ ਵਧੀਆ। ਤੁਸੀਂ ਠੀਕ ਓ?
ਹਾਂਜੀ, ਮੈਂ ਵੀ ਠੀਕ ਆਂ ਜੀ।
ਹੋਰ ਘਰ ਸਭ ਠੀਕ ਨੇ?
ਹਾਂਜੀ ਸਭ ਠੀਕ ਨੇ ਜੀ। ਤੁਸੀਂ ਸੁਨਾਓ ਤੁਆਡੇ ਘਾਰ ਸਭ ਠੀਕ ਨੇ?
ਹਾਂਜੀ-ਹਾਂਜੀ, ਸਭ ਵਧੀਆ। ਹੋਰ ਕੀ ਕਰ ਰੇ ਓ?
ਬਸ ਮੈਂ ਤੇ ਹੁਨੇ ਰੋਟੀ ਪਾਨੀ ਬਨਾ ਕੇ ਹੱਟੀ ਸੀਗੀ ਤੇ ਮੈਂ ਹੁਨ ਮਾਰਕੀਟ ਚੱਲੀ ਸੀ। ਹਾਂ ਮੈਂ ਕਿਆ ਪੁੱਛਾਂ ਤੁਸੀਂ ਮੈਨੂੰ ਕਿਆ ਸੀ ਕਿ ਮੇਰੇ ਵਾਸਤੇ ਵੀ ਲੇ ਆਣਾ ਓ ਵਾਲੀ ਕਰੀਮ ਤੇ ਮੈਂ ਕਿਆ ਹੁਨ ਮੈਂ ਹਾਂਜੀ-ਹਾਂਜੀ ਤੇ ਮੈਂ ਫੇਰ ਓ ਕਰੀਮ ਈ ਲੈਨ ਚੱਲੀ ਸੀਗੀ ਨਾਲ ਨਾ ਓਦੇ ਨਾਲ ਈ ਏੱਕ ਸੇਲ ਲੱਗੀ ਹੋਈ ਸੀ ਸੂਟਾਂ ਦੀ, ਹਾਂਜੀ। ਹਾਂ ਜੇ ਮੈਂ ਕਿਆ ਚੱਲ ਕਰੀਮਾਂ ਵੀ ਲੇ ਆਵਾਂਗੀ ਤੁਆਡੀ ਤੇ ਤੁਸੀਂ ਸੂਟ ਲੈਨੇ ਨ ਤੁਆਡੇ ਕੋਲ ਪੁੱਛ ਲਾਂ। ਪੈਲੇ ਮੈਂ ਕਿਆ ਤੁਆਡੇ ਵਾਸਤੇ ਸੂਟ ਵੀ ਲੈ ਆ ਵਾਂ।
ਸੂਟ ਕਿਸ ਟਾਈਪ ਦੇ ਨੇ ਦੀਦੀ, ਮੈਨੂੰ ਥੋੜਾ ਜਿਆ ਦੱ
ਫਰਸ਼ੀ ਸਲਵਾਰ ਆਲੇ ਰੇਡੀਮੇਡ ਸੂਟ ਹੈਗੇ ਜੇ ਤੇ ਪਟਿਆਲਾ ਸਲਵਾਰ ਵਾਲੇ, ਹਾਂਜੀ। ਮੈਂ ਕਿਆ ਕੇੜੇ-ਕੇੜੇ ਰੰਗ ਦੇ ਤੁਆਨੂੰ ਪਸੰਦ ਨੇ। ਓ ਵਾਲੇ ਰੰਗ ਵ ਦੇ ਮੈਂ ਸੂਟ ਲੇ ਆਵਾਂਗੀ।
ਹਾਂਜੀ-ਹਾਂਜੀ, ਸਾਰੇ ਰੈਡੀਮੇਡ ਨੇ ਯਾਂ ਫਿਰ ਅੰਨ ਸ
ਹਾਂ। ਆਸਟ ਆਸਟਿੱਚ ਵੀ ਹੈਗੇ ਨੇ, ਤੁਸੀਂ ਜੜਾ ਸੂਟ ਕਓਗੇ ਮੈਂ ਲਿਆ ਦਿਆਂਗੀ ਤੁਆਨੂੰ। ਏ ਅਨਸਟਿਚ ਸੂਟ ਕਓਗੇ ਅਨਸਟਿਚ ਸੂਟ ਲਿਆ ਦਾਂਗੀ ਔਰ ਜੇ ਤੁਸੀਂ ਰੇਡੀਮੇਡ ਕਓਗੇ ਰੇਡੀਮੇਡ ਲਿਆ ਦਾਂਗੀ। ਅਨਸਟਿਚ ਸੂਟ ਵੀ ਬਰੀ ਵੈਰਾਇਟੀ ਹੈਗੀ ਜੇ। ਅਨਸਿਟ ਅਨਸਟਿਚ ਸੂਟ ਵਿੱਚ ਵੀ ਨਾ ਇੱਕ ਹੈਵੀ ਦੁਪੱਟੇ ਵਾਲੇ ਹੈਗੇ ਜੇ ਤੇ ਇੱਕ ਘੇਰਾ ਕੱਢਿਆ ਹੋਇਐ ਸਾਰਾ, ਓ ਵਾਲੇ ਹੈਗੇ ਨੇ ਤੇ ਇੱਕ ਨਾ, ਹਾਂਜੀ ਗਲਾ ਸਾਰਾ ਕੱਢਿਆ ਹੋਇਆ ਗਲੇ ਵਾਲੇ ਹੈਗੇ ਨੇ। ਤੁਸੀਂ ਮੈਨੰ ਜੇੜੇ ਹਾਂ, ਮੈਂ ਜੇ ਤੁਸੀਂ ਮੈਨੂੰ ਕਓਗੇ ਤੇ ਮੈਨੂੰ ਫੋਟੋ ਭੇਜ ਦੇ, ਮੈਂ ਤੁਆਨੂੰ ਵਟਸਐਪ ਤੇ ਫੋਟੋ ਭੇਜ ਦਿਆਂਗੀ।
ਅੱਛਾ-ਅੱਛਾ। ਹਾਂਜੀ, ਐ ਵੀ ਸੁੱਖ ਹੈਗੈ ਸੋਸ਼ਲ ਮੀਡੀਆ ਦਾ।
ਹਾਂਜੀ-ਹਾਂਜੀ, ਸੋਸ਼ਲ ਮੀਡੀਆ ਦੇ ਤੇ ਬੜੇ ਸੁੱਖ ਨੇ। ਐਈਯੋ ਤੇ ਗੱਲ ਕਰ ਰੇ ਸੀ ਕਿ ਮੈਂ ਸੋਸ਼ਲ ਮੀਡੀਆ ਬਾਰੇ ਈ। ਬਈ ਸੋਸ਼ਲ ਮੀਡੀਆ ਦੇ ਬਾਰੇ ਬੜਾ ਈ ਅੱਜ-ਕੱਲ ਓ ਟ੍ਰੈਂਡ ਚੱਲ ਰਿਐ ਵੀ ਜੜਾ ਬੰਦਾ ਵੇਖੋ ਸੋਸ਼ਲ ਮੀਡੀਆ ਤੇ ਅੱਜ-ਕੱਲ ਲੱਗਿਆ ਹੋਇਐ, ਹਾਂ।
ਉਧਰ ਹੈਗੇ ਓ ਤੇ ਮੈਨੂੰ ਤੁਸੀਂ ਫੋਟੋ ਭੇਜ ਦੋਂਗੇ ਮੈਂ ਅ ਪਸੰਦ ਕਰ ਲਾਂਗੀ ਸੂਟ। ਜੇ ਮੈਂ ਹ, ਜੇ ਸੁ ਫੋਨ ਨਾ ਹੁੰਦਾ ਕਰਨਾ ਵੀ ਬੋਤ ਔਖਾ ਹੋ ਜਾਂ
ਹਾਂਜੀ-ਹਾਂਜੀ, ਐਈਯੋ ਤੇ ਗੱਲ ਹੈਗੀ ਏ। ਕਦੀ-ਕਦੀ ਬੰਦਾ ਓਨਲਾਈਨ ਸ਼ੋਪਿੰਗ ਕਰ ਲੇ ਤਾਂ ਠੀਕ ਰੈਂਦੈ ਤੇ ਕਦੀ-ਕਦੀ ਬੰਦਾ ਓਫਲਾਈਨ ਸ਼ੋ ਪਿੰਗ ਕਰ ਲੈਂਦੈ ਤਾਂ ਠੀਕ ਰੈਂਦੈ। ਹਾਂਜੀ-ਹਾਂਜੀ, ਹਾਂ ਬਸ ਆਜ ਕਰ
ਤੁਸੀਂ ਜੋਬ ਵੈਸੇ ਅੱਜ-ਕੱਲ? ਹਾਂਜੀ।
ਹਾਂਜ, ਅ ਮੈਂ ਕਿਆ ਅੱਜ-ਕੱਲ ਤੇ ਬੰਦਾ ਟ੍ਰਾਏ ਕਰ ਕੇ ਹੀ ਲੈਂਦੈ। ਕਈਂ ਵਾਰ ਓਫਲਾਈਨ ਵਧੀਆ ਮਿਲ ਜਾਂਦੈ ਬੰਦਾ ਓਫਲਾਇਨ ਲੈਲ ਲੈਂਦੈ। ਕਈ ਵਾਰ ਓਨਲਾਈਨ ਵਧੀਆ ਸੂਟ ਮਿਲ ਜਾਂਦਾ ਓਨਲਾਈਨ ਲੈਲ ਲੈਂਦੈ। ਐ ਜਦੋਂ ਅਸੀਂ ਓਫਲਾਈਨ ਲੈਂਦੇ ਆ ਤੇ ਅਸੀ ਪਾ ਕੇ ਵੇਖ ਲੈਂਨੇ ਆਂ। ਓਨਲਾ, ਹਾਂਜੀ, ਹਾਂ ਓਨਲਾਈਨ ਅਸੀਂ ਪਾਕੇ ਨਹੀਂ ਦੇਖ ਸਕਦੇ ਨਾ, ਫਿਰ ਅਸੀਂ ਆਪਣਾ ਸਾਈਜ਼ ਮੇਜਰਮੇਂਟ ਦੇਖਕੇ ਉਹ ਸਾਰਾ ਕੁਝ ਬੋਲ ਰਹੀ ਹੋਂਦੀਆ, ਜਿਹੜੀ ਓਨਲਾਈਨ ਵੇਚ ਰਹੀਆਂ ਹੁੰਦੀਆਂ ਨੇ ਨਾ ਲੇਡੀਜ਼। ਉਹ ਸਾਰਾ ਕੁਝ ਬੋਲਦੀਆਂ ਨੇ ਹਾਂਜੀ, ਉਹ ਸਾਰਾ ਕੁਝ ਬੋਲਦੀ ਆ, ਬੋਲ ਨੇ ਵੀ ਐ ਸਾਈਜ਼ ਹੈਗਾ, ਹਾਂਜੀ, ਕੱਪੜੇ ਦਾ ਨਹੀਂ ਪਤਾ ਲੱਗਦਾ ਨਹੀਂ ਫਿਰ ਕਪੜਾ ਨੀ ਓ ਨਾਂ ਦੱਸਦੀਆ, ਵੀ ਐ ਕਰੇਬ ਦਾ ਕੱਪੜਾ ਹੈਗਾ ਜੇ, ਐ ਕੌਟਨ ਦਾ ਕੱਪੜਾ ਹੈਗਾ। ਐ ਚੰਦੇਰੀ ਸਿਲਕ ਹੈਗਾ, ਐ ਸਿਲਕ ਹੈਗਾ, ਐਵੇਂ-ਐਵੇਂ ਕਰਕੇ ਬੜੇ ਕੱਪੜਿਆਂ ਦਾ, ਹਾਂਜੀ-ਹਾਂਜੀ, ਕੱਪੜੇ ਦਾ ਵੀ ਕੋਈ ਭੇਦ ਨਹੀਂ ਹੈਗਾ, ਕੱਪੜੇ ਦਾ ਵੀ ਕੋਈ ਭੇਦ ਨਹੀਂ ਹੈਗਾ ਜੇ, ਜੇ ਕੱਪੜੇ ਦਾ ਭੇਦ ਪਤਾ ਲੱਗਜੇ, ਤੇ ਫਿਰ ਜਨਾਨੀਆਂ ਦੀ ਬੱਲੇ-ਬੱਲੇ ਜੇ ਫਿਰ ਹੁਣ ਹਾਂ-ਹਾ-ਹਾ ਤੇ ਹੈ ਨਾ, ਕਿਉਂਕਿ ਸੂਟ ਫਿਰ ਵਧੀਆ ਲੈਣ, ਤੇ ਖਰਾਬ ਵੀ ਨਾ ਹੋਏ ਤੇ ਉਹਨਾਂ ਦੀ ਵਰਾ ਟੀ ਵੀ ਬਣੀ ਰਹੇ। ਤੁਵਾਡੇ ਸਾਹਮਣੇ ਅੱਜ-ਕੱਲ ਜਨਾਨੀਆਂ ਨੂੰ ਬੜਾ ਈ ਸ਼ੌਂਕ ਹੈਗਾ, ਸਾਰੀਆਂ ਨੂੰ ਈ, ਮੈਂ ਨਹੀਂ, ਇੱਕ ਤੁਸੀਂ ਨਹੀਂ ਹੋਰ ਵੀ ਸਾਰਿਆਂ ਦੀ ਗੱਲਾਂ ਕਰਦੀ ਪੀਆਂ, ਉਹ ਬਸ ਸਭ ਨੂੰ ਬੜਾ ਈ ਸ਼ੌਂਕ ਹੈਗਾ, ਰੋਜ਼ ਕਹਿੰਦੀਆਂ ਨੇ ਅਸੀਂ ਨਵਾਂ ਸੂਟ ਪਾਈਏ। ਤੇ, ਰੋਜ਼ ਈ ਚਾਹੇ ਹੁਣ ਕੋਈ ਜਿਆਦਾ ਏਜ ਦੀ ਲੇਡੀ ਹੈਗੀਏ ਚਾਹੇ ਕੋਈ ਘੱਟ ਏਜ ਦੀ ਲੇਡੀ ਏ। ਤੇ ਚਾਹੇ ਕੋਈ ਨਵੀ ਵਿਆਈਏ, ਤੇ ਚਾਹੇ ਕੋਈ ਪੁਰਾਣੀ ਵਿਆਈ ਏ। ਸਭ ਨੂੰ ਸ਼ੌਂਕ ਹੈਗਾ ਕੱਪੜੇ ਦਾ, ਸਾਰੀ ਸੋਚ ਚਦੇ ਆਂ, ਅਸੀਂ ਰੋਜ਼ ਵਨ ਤੋਂ ਪਵੰਨਾ ਕੱਪੜਾ ਪਾਈਏ ਤੇ ਲੋਕ ਸਾਡੇ ਕੋਲ ਪੁੱਛਣ ਆ ਥੋ ਲਿਆਏ ਓ ਤੁਸੀਂ, ਐ ਕਿੱਥੋਂ ਲਿਆਏ ਓ ਤੁਸੀਂ, ਬਸ ਉਹਨਾਂ ਨੂੰ ਆਈ ਏਈਓ ਸ਼ੌਂਕ ਰਹਿ ਗਿਆ ਉਹਨਾਂ ਨੂੰ, ਤੇ ਇਸ ਕਰਕੇ ਤੇ ਮੈਂ ਕਿਹਾ ਚੱਲ ਤੁਹਾਨੂੰ ਪਤਾ, ਫਿਰ ਜਿਹੜੇ ਪਿਛਲੇ ਸੂਟ ਲਿਤੇ ਸੀ ਨਾ ਉਹ ਮੈਂ ਦੋ-ਦੋ ਤੋਂ ਚਾਰ-ਚਾਰ ਵਾਰੀ ਪਾਲੇ ਨੇ। ਫਿਰ ਉਹ ਸੋਸ਼ਲ ਮੀਡੀਆ ਤੇ ਫੋਟੋ ਪਾ ਲੀਏ ਹੁਣ, ਤੁਵਾਨੂੰ ਪਤਾ ਮੀਡੀਆ ਤੇ ਹਾਂ, ਫਿਰ ਤੇ ਸੋਸ਼ਲ ਮੀਡੀਆ ਤੇ ਫੋਟੋ ਪਾਲੋ, ਫਿਰ ਮੈਂ ਫਿਰ ਉਹ ਦੁਬਾਰਾ ਪਾਨ ਨਹੀਂ ਹੁੰਦਾ, ਹੁਣ ਅਗਲੀ ਵਾਰ ਫਿਰ ਮੈਂ ਜਾਣਾ ਸੀਗਾ, ਬਲਕਿ ਉਥੇ ਕੀਰਤਨ ਤੇ ਜਾਣਾ ਸੀ, ਮੇਰੇ ਪੜੋਸ ਇਚ ਕੀਰਤਨ ਹੈਗਾ ਸੀ ਖਾਟੂ ਸ਼ਾਮ ਜੀ ਦਾ। ਤੇ ਮੈਂ ਉੱਥੇ, ਹਾਂਜੀ-ਹਾਂਜੀ, ਕੀਰਤਨ ਤੇ ਜਾਣਾ ਸੀ ਮੈਂ ਕਿਹਾ ਹਾਏ, ਮੈਂ ਐਲਾ ਸੂਟ ਤੇ ਉੱਥੇ, ਕਿਸੇ ਦੇ ਘਰ ਜਗਰਾਤੇ ਤੇ ਪਾਇਆ ਸੀਗਾ, ਮਹੱਲੇ'ਚ ਮੈਂ ਤੇ ਐ ਲਾ ਸੂਟ ਮੈਂ ਉਹਨਾਂ ਘਰ ਸਤਸੰਗ ਤੇ ਪਾਇਆ ਸੀ। ਤੇ ਐਲਾ ਸੂਟ ਵੇਖਿਆ ਅਲਮਾਰੀ ਜਿਹੜਾ ਨਵੇਂ-ਨਵੇਂ ਲੱਗਦੇ ਪਏ ਸੀ, ਮੈਂ ਤਾਂ ਐ ਉਥੇ ਮੈਂ ਜਗਰਾਤੇ ਤੇ ਪਾਇਆ ਹੋਇਆ ਸੀ, ਮਾਤਾ ਰਾਣੀ ਦੀ ਚੌਂਕ ਕੀ ਹੈਗੀ ਸੀ ਉੱਥੇ ਪਾਇਆ ਸੀ, ਪੜੋਸ'ਚ ਈ ਪੰਜ-ਚਾਰ ਘਰ ਹੁੰਦੇ ਨੇ ਨਾ, ਤੁਹਾਨੂੰ ਪਤਾ ਸਾਰੇ ਕੁਝ ਨਾ ਕੁਝ ਕਰਾਂਦੇ ਰਹਿੰਦੇ, ਅੱਜ-ਕੱਲ ਲੋਕ ਸਾਰੇ ਅੱਜ ਧਰਮ ਨਾਲ ਜੁੜੇ ਹੋਏ ਨੇ, ਤੁਹਾਨੂੰ ਪਤਾ ਜਿੰਨਾਂ ਲੋਕ ਅੱਜ-ਕੱਲ ਡਿਸਕੋ-ਡਾਸਕੋ'ਚ ਜਾਂਦਾ ਨਾ, ਓਨਾ ਈ ਲੋਕ ਐ ਨਹੀਂ ਏ ਕਿ ਸਾਰੇ ਡਿਸਕੋ'ਚ ਜਾਂਦੇ, ਹਰ ਤਰ੍ਹਾਂ ਦੇ ਲੋਗ ਹੈਗੇ ਨੇ।
ਹੂੰ
ਨਾ, ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਕਈ ਲੋਕ ਤੇ ਕੀਰਤਨੀ'ਚ ਸਤਸੰਗ ਈਚ ਜਾਣਾ ਪਸੰਦ ਕਰਦੇ ਨੇ, ਤੇ ਮੈਂ ਕਿਹਾ ਹੁਣ
ਕਲ, ਇੱਥੇ ਸਤਸੰਗ ਕਿਰ ਤਨ, ਗੁਰਦੁਆਰੇ ਇਹ ਸਭ ਜ਼ਿਆਦਾ ਹੋਗਿਆ, ਹੁਨ ਨਾਂ, ਡਿਸਕੋ ਵੀ ਘਟ ਕਰਗੇ ਨੇ ਲੋਕੀ। ਘਰੇ ਈ ਅਗਰ ਕੁੱਛ ਕਰਨਾ ਹੁੰਦੈ ਨਾ, ਘਰੇ ਈ ਲੋਕੀ ਗਾਣੇ-ਗੁਨੇ ਲਾ ਲੈਂਦੇ ਨੇ।
ਹਾਂ, ਐਵੀ ਗਾੱਲ ਠੀਕ ਏ, ਹਾਂ ਅੱਜ-ਕਲ ਰੀਲਾਂ ਦਾ ਵੀ ਤੈ ਵੀ ਬੜਾ ਟਰੈਂਡ ਅਲਗ ਹੋਗਿਆ।
ਤੇ ਹਿਲ ਬਨਾਈ ਜਾਂਦੇ ਨੇ ਓ, ਬੀ ਚਲੋ ਗੂ ਫੇਰ ਅਪ ਅਪਨਾ ਟਾਈਮ ਵੀ ਕੱਡ ਲੈਂਦੇ ਨੇ।
ਅਜ-ਕਲ ਫੋਨ ਤੇ ਈ ਚਲਾ ਲੋ, ਅ ਸਾਰੇ ਵਿਕ ਜਾਂਦੇ ਨੇ, ਮੁੰਡੇਆਂ ਨੂੰ ਵੀ ਜਿਨਾਂ ਨੂੰ ਸ਼ੌਕ ਆਂਦੈ ਓ ਵੀ ਸਾਰੇ ਕਰ ਲੈਂਦੇ ਨੇ ਫੋਨ ਤੇ ਈ ਰੀਲਾਂ ਬਨਾ ਲੈਂਦੇ ਨੇ, ਜਿੰਨਾ ਕੁੜੀਆਂ ਨੂੰ ਸ਼ੌਕ
ਹਾਂ, ਪੈਲਾਂ ਤਾਂ, ਹਾਂ ਪੈਲਾਂ ਤਾਂ ਅਪਾਂ ਸੁਨਦੇ ਸੀ ਕੁੜੀਆਂ ਨੂੰ ਈ ਨੱਚਨ-ਟੱਪਨ ਦਾ ਸ਼ੌਂਕ ਐ ਲੇਕਿਨ ਅਜ-ਕਲ ਰੀਲਾਂ ਤੇ ਸਾਰੇ ਮੁੰਡੇਆਂ ਦੀ ਹੁੰਦੀਆਂ ਨੇ, ਮਤਲਬ ਦੇਖੋ ਸਾਰੇ ਮਤਲਬ ਇਨਵੋਲਵ, ਬੁੱਡੇ ਤੋਂ ਲੈ ਕੇ ਜਵਾਨ ਤਕ ਸਾਰੇ ਬੰਦੇ ਹੈਗੇ ਨੇ ਓਦੇ ਵਿੱਚ। ਬੱਚੇ, ਬੱਚੇ, ਬਚ
ਸਾਰੇ ਹਾਂਜੀ, ਹਾਂਜੀ ਕੁੱਛ ਓਨਾ ਨੂੰ ਓਦੇ ਨਾਲ ਨਾ ਕੁੱਛ ਨਾ ਕੁੱਛ ਓਨਾਂ ਨੂੰ ਮਨੀ ਵੀ ਮਿਲ ਜਾਂਦੀ ਏ ਨਾ ਓਨਾਂ ਨਾਲ, ਐ ਰੀਲਸ ਪਾਨ ਨਾਲ ਨਾ ਓਨਾਂ ਨਾਲ ਫਿਰ ਕੁੱਛ ਨਾ ਕੁੱਛ ਮਿਲ ਜਾਂਦਾ, ਓਨਾਂ ਦਾ ਬਿਜਨਸ ਜਾ ਈ ਬਨ ਗੇਐ। ਇਸ ਕਰਕੇ ਅਜ-ਕਲ ਲੋਕ ਨਾ ਜਾਦਾਤਰ ਵਲੋਗਰ ਵੀ ਬਨਨ ਲੱਗ ਗੇ ਜੇ, ਲੋਕ ਨਾ ਵਲੋ ਹਾਂ ਵਲੋਗਿੰਗ ਕਰਦੇ ਜੇ, ਵੀ ਅਸੀ ਆੱਜ ਇੱਥੇ ਜਾ ਰੇ ਆਂ, ਆੱਜ ਅਸੀ ਉਥੇ ਜਾ ਰੇ ਆਂ। ਤੇ ਅਜ ਹੋਨ ਐ, ਐਵੇਂ ਅਪਨੇ ਪੂਰੀ ਦਿ, ਦਿਨ ਦੀ ਸਾਰੀ ਸਾਰਾ ਦਿਨ ਜੋ ਓਨਾਂ ਨੇ ਕੀਤੈ, ਆ ਸਬ ਕੁੱਛ ਦਾੱਸ ਦੇਂਦੇ ਨੇ, ਤੇ ਐਵੇਂ ਜੀ ਤੂਆਨ ਏਕ ਗਲ ਸੁਨਾਵਾਂ ਜਰਾ, ਪਰਸੋਂ ਚੋਥੇ ਨਾ, ਮੇਰੇ ਗੁਆਂਡ ਵਿੱਚ ਕਿਸੀ ਨੇ ਨਾ ਐਂਵੇਂ ਵੀਡੀਓ ਪਾਈ ਕਿ ਮੇਰੇ ਕੋਲ ਐ ਸੈੱਟ ਹੈਗਾ ਜੀ ਸੋਨੇ ਦਾ, ਮੇਰੇ ਕੋ ਕੋਲ ਸੋਨੇ ਦਾ ਐ ਸੈੱਟ ਹੈਗੈ, ਹਾਂ ਓਨੇ ਨਾ ਵੀਡੀਓ ਪਾ ਦਿੱਤ ਤੀ, ਤੇ ਉਸੀ ਦਿਨ ਰਾਤੀ ਓਦੇ ਘਰ ਚੋਰੀ ਹੋਗੀ। ਮਤਲਬ ਸੋਸ਼ਲ ਮੀਡੀਆ ਦਾ ਅਗਰ ਫੈਦਾ ਐ ਨਾ ਕਿ ਅਸੀ ਔਨਲਾਈਨ ਸ਼ੋਪਿੰਗ ਕਰ ਲੈ, ਨੁਕਸਾਨ ਵੀ ਬਥੇਰੇ ਹੈਗੇ ਨੇ, ਓਨੇ, ਓਨੇ ਨਾ ਹਾਂ ਓਨੇ ਲੇਡੀ ਨੇ ਕੀ ਕੀਤਾ ਜੀ ਸਾਰਾ ਕੁੱਛ ਅਪਨਾ ਸੋਸ਼ਲ ਮੀਡੀਆ ਤੇ ਈ ਦੱਸ ਦਿੱਤਾ ਓਨਾ ਫੋਟੋ ਵੀ ਦਿਖਾ ਦਿੱਤੀ ਵੀ ਐ, ਐ ਸੋਨਾ ਹੈਗਾ ਜੀ ਮੇਰੇ ਕੋਲ। ਤੇ ਹੋਰ ਉਸੀ ਦਿਨ ਰਾਤੀ ਚੋਰੀ ਨਾ ਹੋ ਗੀ ਫੇਰ ਗਲਤੀ ਕਿਦੀ ਹੋਈ?
ਅਪਨੀ ਗਲਤੀ, ਬਿਲਕੁਲ ਸੀ। ਓਈ ਕੈ ਰੀ ਆਂ ਮੈਂ ਬ, ਬੰਦੇ ਨਾ ਆਪਨੀ ਗੱਲਾਂ ਈਵਨ ਕਿ ਸਾਡੇ ਘਰਦੇਆਂ ਨੂੰ ਨੀ ਪਤਾ ਹੁੰਦੀ, ਜਿਨੀ ਲੋਕਾਂ ਨੂੰ ਸਾਰੇ ਪਤਾ ਹੁੰਦੀ ਆਂ ਨੇ ਘਾਰਦੇ ਕੈਂਦੇ ਨੇ ਅੱਛਾ, ਹਾਂ ਓਈ ਕੀ, ਕੀ ਕੀ ਕਰਕੇ ਹੁੰਦੈ, ਰੀਲਾਂ ਜੀਆ ਬਨਾ ਕੇ, ਵਲੋਗ ਬਨਾ ਕੇ। ਓ ਕੱਲ ਪਰਸੋਂ ਵੀ ਨਾ ਸਾਡੇ ਏਧਰ ਪੜੋਸੀ 'ਚ ਬੱਚਾ ਹੈਗਾ ਛੋਟਾ ਜੇਆ ਓ ਵੀ ਕਰਦਾ ਪੇਆ ਸੀ। ਅੱਜ ਅਸੀ ਇੱਥੇ ਗਏ, ਅੱਜ ਅਸੀ ਉਥੇ ਗਏ, ਅੱਜ ਅਸੀ ਇਨੂੰ ਮਿਲੇਆ ਮੈਂ ਓਨੂੰ ਆਖੇਆ ਮੈਂ ਕੇਆ ਤੁਸੀ ਕੀ ਕਰਦੇ ਪੇਓ? ਕੈਂਦਾ ਮੈਂ ਨਾ ਵੱਡੇ ਹੋ ਕੇ ਵਲੋਗਰ ਬਨਾਂਗਾ ਓਦੇ ਨਾਲ ਇੰਨਾ-ਇੰਨਾ ਕੁੱਛ ਮਿਲ ਜਾਂਦਾ। ਮੈਂ ਕੇਆ ਓ ਕਿਉਂ ਹੁੰਦਾ, ਕੈਂਦਾ ਓ ਤੁਆਨੂੰ ਪਤਾ ਈ ਨੀ ਹਜੇ ਤੱਕ ਕੀ ਹੁੰਦਾ ਮੈਂ ਕੇਆ ਨਾ, ਕਿਉਂਕਿ ਸਾਡੇ ਟੈਮ 'ਚ ਐ ਸੀ, ਸੀਗੇ ਨੀ, ਅਸੀ ਤੇ ਡੋਰੇਮੋਨ ਦੇਖ ਕੇ ਵਾਪਸ ਆ ਜਾਂਦੇ ਹੁੰਦੇ ਸੀ।
ਤੇ ਡੋਰੇ ਮੋਨ ਤੇ ਛੋਟਾ ਭੀਮ ਦੇਖ ਕੇ ਵੱਡੇ ਹੋ ਗਏ ਤੇ ਬੱਸ ਓਨਾਂ 'ਚ ਕਾੱਲ ਤੇ ਬੱਚੇ ਨਿਰੀ ਵਲੋਗਿੰਗ ਕਰਦੇ ਨੇ ਵਲੋਗਰ ਬਨ ਜਾਂਦੇ ਨੇ, ਅਪਨੇ ਸਾਰੇ ਦਿਨ ਦੀ ਪੂਰੀ ਕਹਾਣੀ ਦੱਸਦੇ ਰੈਂਦੇ ਨੇ ਲੋਕ ਕਾਂ ਨੂੰ ਵੀ ਅਸੀ ਆੱਜ ਐ ਕੀਤਾ, ਅਸੀ ਆੱਜ ਸੂਕੂਲ ਗਏ, ਅਸੀ ਆੱਜ ਟਵੀਸ਼ਨ ਗਏ, ਅਸੀ ਆੱਜ ਫੁੱਟ ਫੁੱਟਬੋਲ ਖੇਲੀ, ਅਸੀ ਆੱਜ, ਅਸੀ ਆੱਜ ਐ ਨਵਾਂ ਸ ਸਮਾਨ ਲੇਆਏ, ਅਸੀ ਆੱਜ ਓ ਨਵਾਂ ਸਮਾਨ ਲੇਆਏ
ਕੁੱਟ ਵੀ ਖਾ ਕੁੱਟ ਵੀ ਪਈ ਐ, ਓ ਵੀ ਦੱਸ ਦੇਆਂ ਕਰੋ, ਓ ਨੀ ਦੱਸਦ
ਓ ਨੀ ਦੱਸਦੇ ਨਾ ਵਦੀਆ ਗੱਲ ਦੱਸਦੇ ਨਾ ਫੋਨ ਤੇ, ਕੁੱਟ ਥੋੜੀ ਦੱਸਨਗੇ। ਕੀ ਸਾਨੂੰ ਅੱਜ ਕੁੱਟ ਪਈ ਏ, ਤੇ ਅਸੀ ਅੱਜ ਐ ਪੁੱਠਾ ਕੰਮ ਕੀਤੈ।
ਸਈ ਗੱਲ ਐ ਓ ਨੀ ਦੱਸਦੇ ਬਾਕੀ ਸਬ ਕੁਝ ਬਲਕਿ ਆਪਨੇ ਕ ਓਈ ਕੈ ਰਈ ਸੀ ਅਜੇ ਪਿੱਛੇ ਜੋ ਵੀਡੀਓ ਬਨਾ ਰਿਆ ਸੀ ਤੇ ਮੈਂ ਓਦੀ ਮੰਮੀ ਨੂੰ ਆਖੇਆ ਮੈਂ ਕਿਆ ਹਾਂਜੀ-ਹਾਂਜੀ ਨਾ ਏ ਕੰਮ ਕਰਦਾ ਪਿਆ ਸੀ ਐਵੇਂ-ਐਵੇਂ ਦੱਸੇਆ ਸੀ ਕੈਂਦੇ ਸਾਨੂੰ ਤੇ ਪਤਾ ਈ ਨਈ ਏ ਐੇਹੇ ਜੇ ਕੰਮ ਕਰ ਲੈਂਦੈ ਮੈਂ ਕਿਆ ਲੈ ਸਾਰੇ-ਸਾਰੇ ਜਗਾ ਓਨੂੰ ਪਤਾ ਹੋਏਗਾ ਜੇੜੇ-ਜੇੜੇ ਏਦੇ ਨਾਲ ਜੁੜੇ ਹੋਨਗੇ ਓਨਾਂ ਨੂੰ ਸਾਰੇਆਂ ਨੂੰ ਪਤ ਪਤਾ ਕੀ ਏ ਐਵੇਂ-ਐਵੇਂ ਸਾਰਾ ਕੁਛ ਦੱਸਦਾ ਪਿਆ ਤੇ ਤੁਆਨੂੰ ਕਰਦੇ ਰੈਂਦੇ ਓ ਤੇ ਤੁਆਨੂੰ ਪਤਾ ਈ ਨਈਂ। ਤੇ ਫੋਨ ਵੀ ਤੁਆਡਾ ਲਿੱਤਾ ਹੋਏਆ ਤੁਆਨੂੰ ਤਾਂ ਵੀ ਨੀ ਪਤਾ, ਮਤਲਬ ਬੱ ਫਿਰ ਦੇਖੋ ਕਿੰਨੇ ਬੱਚੇਆਂ ਦਾ ਮਾਇੰਡ ਇੰਨਾ ਸ਼ਾਰਪ ਹੋ ਗੇਆ ਕੇ ਆਪਨੀ ਆਪ ਈ ਆਈ ਡੀ ਬਨਾਈ ਜਾ ਰਏ ਨੇ ਤੇ ਅਪਨੇ ਆਪ ਈ ਬਲੋਗ ਬਨਾ ਕੇ ਆਪਨੇ ਅ ਪੋਸਟਾਂ ਪਾਈ ਜਾ ਰਏ ਨੇ।
ਤੇ ਹੋਰ ਘਰ ਦੇ ਮਾਪਿਆਂ ਨੂੰ ਕਿਸੇ ਨੂੰ ਪਤਾ ਈ ਨੀ ਓਨਾਂ ਨੂੰ ਫੋਨ ਈ ਨੀ ਖੋਲਨਾ ਆਂਦਾ ਓਨਾਂ ਨੂੰ ਦਾ ਬੱਚੇਆਂ ਦਾ ਓ ਫੋਨ ਤੇ ਐਸੇ ਪਾਸ ਪਾਸਵਰਡ ਲਗਾ ਦਿੰਦੇ ਨੇ, ਫਿੰਗਰ ਪ੍ਰਿੰਟ ਆਲੇ ਪਾਸਵਰਡ ਲਗਾ ਦਿੰਦੇ ਨੇ ਕੇ ਓਨਾਂ ਦੀ ਉਂਗਲ ਦੇ ਬਿਨਾਂ ਖੁ ਖੁੱਲ ਈ ਨਈ ਸਕਦਾ ਫੋਨ, ਇਸੀ ਕਾਰਨ ਤੇ ਅੱਜ-ਕੱਲ ਐਸਾ ਹੋ ਰਿਆ ਕੀ ਮਾਂ-ਪਿਓ ਨੂੰ ਪਤਾ ਈ ਨੀ ਬੱਚੇ ਕੀ ਕਰ ਰਏ ਨੇ ਮਾਂ-ਪਿਓ ਕੁਛ ਪੁਰਾਨੇ ਜਮਾਨੇ ਦੇ ਤੇ ਬੱਚੇ ਅੱਜ-ਕੱਲ ਰੋਜ ਨਵੇਂ-ਨਵੇਂ ਕੰਮ ਸਿੱਖਦੇ ਪਏ, ਤੇ ਅੱਜ-ਕੱਲ ਇਸੀ ਕਰਕੇ ਤੇ ਸਾਰਾ ਅੱਜ-ਕੱਲ ਜਮਾਨਾ ਈ ਖਰਾਬ ਹੋ ਗੇਆ ਜੇ ਸਾਰਾ-ਸਾਰਾ ਹੁਨ ਅੱਜ-ਕੱਲ ਜਿੱਥੇ ਜਾਓ ਸੋ ਸੋਸ਼ਲ ਮੀਡੀਆ ਦਾ ਜਮਾਨਾ ਨਾ ਹੈਗਾ ਏ ਤੇ ਬਸ ਇਸ ਕਰਕੇ ਈ ਤੇ ਮੈਂ ਕੈ ਰਈ ਸੀ ਕੇ ਮੈਂ ਸੂਟ ਲੇ ਆਵਾਂ ਕਵਾਂਗੀ ਕੀ ਕਰਾਂ ਫੇਰ ਹੁ
ਕੋਈ ਨੀ ਅ ਤੁਸੀਂ ਨਾ ਇੰਜ ਕਰੇਓ ਮੈਨੂੰ ਨਾ ਫੋ
ਓਥੇ ਸਾਰੀ ਵੀਡੀਓ ਬਨੇ ਗੀ ਰੀਲ ਬਨੇਗੀ ਫੇਰ ਤੇ ਫੇਰ ਅਸੀਂ ਸਾਰੇ ਜਦ ਕਿੱਟੀ ਚ ਕੱਠੇ ਹੁੰਦੇ ਆ ਨਾ ਸਾਰੇ ਤੇ ਸਾ ਤੇ ਫੇਰ ਇੱਕ ਦੂਜੇ ਦੀ ਗੱਲਾਂ ਕਰਦੇ ਆਂ ਤੁਸੀਂ ਫਲਾਨੇ ਜਗਾ ਤੇ ਬੜਾ ਸੋਨਾ ਸੂਟ ਪਾਏਆ ਸੀ ਤੇ ਫੇਰ ਮੇਰੇ ਬਾਰੇ ਕੋਈ ਨਾ ਕਏ ਐਵੇਂ ਮੈਨੂੰ ਨੀ ਚੰਗਾ ਲੱਗਦਾ, ਤੇ ਇਸ ਕਰਕੇ ਤੇ ਮੈਂ ਸੋਚ ਰਈ ਸੀਗੀ ਕੇ ਨਵਾਂ ਸੂਟ ਲੇ ਈ ਆਵਾਂ।
ਨਾ-ਨਾ ਤੁਸੀਂ ਲਏ ਆਓ ਤੇ ਨਾ ਮੈਨੂੰ ਵੀ ਨਾ ਇੱਕ ਅੱਦੀ ਫੋਟੋ ਭੇਜ ਦੇਨਾ। ਤੇ ਜੇੜਾ ਤੁਆਨੂੰ ਜੇੜਾ ਤੁਆਨੂੰ ਪਸੰਦ ਆਏਗਾ ਨਾ ਤੁਸੀਂ ਮੈਨੂੰ ਓਈ ਫੋਟੋ ਭੇਜੋ ਕਿਓਂਕਿ ਮੈਨੂੰ ਤੁਆਡੀ ਚੋਇਸ ਨਾ ਵਦੀਆ ਲੱਗਦੀ ਐ ਤੁਸ ਤੁਆਡੇ ਪਾਏ ਹੋਏ ਬੋਤ ਵਦੀਆ ਹੁੰਦੇ ਨੇ ਸੂਟ, ਤੇ ਜੇੜਾ ਤੁਆਨੂੰ ਸਈ ਲੱਗੇ ਤੁਸੀਂ ਮੈਨੂੰ ਫੋਟੋ ਭੇਜ ਦੇਓ। ਤੇ ਮੈਂ ਚੈੱਕ ਕਰਲਾਂਗੀ ਏਦੇ ਤੇ ਫੇਰ ਮੈਂ ਨਾਲ ਈ ਅ ਮੰਗਵਾਲਾਂਗੀ। ਫੇਰ ਤੁਸੀਂ ਮੇਰਾ ਵੀ ਲੈਂਦੇ ਆਨਾ
ਠੀਕ ਏ ਭੈਨ ਜੀ ਠੀਕ ਏ ਮੈਂ ਤੇ, ਹਾਂਜੀ ਮੈਂ ਤੇ ਇਸ ਵਾਰੀ ਓਰੇਂਜ ਕਲਰ ਦਾ ਸੂਟ ਲਿਆਵਾਂਗੀ ਓਰੇਂਜ ਕਲਰ ਦਾ ਬਰਾ ਟਰੈਂਡ ਚੱਲ ਰਿਐ। ਤੇ ਤੁਆਨੂੰ ਵੀ ਫੋਟੋਆਂ ਭੇਜਦਾਂਗੀ ਜੇੜਾ ਮੈਨੂੰ ਚੰਗਾ ਲੱਗੇਆ ਤੇ ਤੁਸੀਂ ਮੈਨੂੰ ਦੱਸ ਦੇਨਾ। ਹਾਂਜੀ ਠੀਕ ਏ ਭੈਨ ਜੀ, ਹਾਂਜੀ-ਹਾਂਜੀ, ਠੀਕ ਐ ਭੈਨ ਜੀ ਸਾਸਰੀ ਕਾਲ ਜੀ, ਹਾਂਜੀ।